ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭੈਣ ਜੀ ਕੀ ਹਾਲ ਚਾਰੇ
ਬਸ ਠੀਕ ਤੁਸੀਂ ਆਪਣੀ ਸੁਣਾਓ ਘਰ ਸਾਰੇ ਠੀਕ
ਹਾਂਜੀ ਇਹ ਸਭ ਠੀਕ ਬੱਚੇ ਵੀ ਠੀਕ ਹੈਗੇ ਨਾ। ਹੋਰ ਹਾਂਜੀ ਬਹੁਤ ਗਰਮੀ ਹੋਏ ਪੇਕੇ ਓ ਤੁਸੀਂ
ਹਾਂ ਪੇ ਕਿਿ ਹੋ ਆ ਬਸ ਹਣਸਾਂ ਬਸਵਾਾਈ ਕਰਦੇ ਪ ਘਰ ਖਿਲ ਰਿਹਾ ਹੋ ਬੈਗ ਚੋਂ ਕੱਪੜੇ ਕੱਢਦੇ ਕੁਛ ਕੁ ਧੂਣੇ ਰੱਖੇ ਹੈਗੇ ਨੇ ਬਸ ਇੱਕ ਦੋ ਦਿਨ ਲੱਗਣਗੇ। ਘਰ ਸਾਂਭਣ ਨੂੰ ਵੀ
ਹਾਂਜੀ ਉਹ ਤੇ ਫ ਕਿਥੇ ਚਲੇ ਜਾਓ ਫੇਰ ਆ ਕੇ ਫਿਰ ਕਿਤੇ ਵੈਸੇ ਹੀ ਥਕਾਵਟ ਹੋ ਜਾਂਦੀ ਹੈ ਉਪਰੋਂ ਕੰਮ ਵੀ ਕਰ ਵੀ
ਮੈਂ ਤੇ ਸਗੋਂ ਮੈਂ ਤੇ ਸਗੋਂ ਇੱਕ ਟਾਈਮ ਦੀ ਸਬਜੀ ਜ ਵੀ ਨਾਲ ਲੈ ਕੇ ਆਉਂਦੀ ਹਾਂ ਕਿਉਂਕਿ ਹੁਣ ਤੁਸੀਂ ਕਹਿ ਲ ਹੋ ਹਾਂ ਮੈਂ ਮੰਮੀ ਨੂੰ ਕਹਿੰਦੀ ਮੈਂ ਕਿਹਾ ਨਹੀਂ ਤੁਸੀਂ ਮੈਨੂੰ ਇੱਕ ਟਾਈਮ ਦੀ ਸਬਜ਼ੀ ਬਣਾ ਕੇ ਦੋ ਕਿਉਂਕਿ ਘਰ ਇੰਨਾ ਕੰਮ ਹੁੰਦਾ ਚ ਬੰਦਾ ਥੱਕਿਆ ਵੀ ਹੁੰਦਾ ਨਾ
ਹਾਂਜੀ ਇਹ ਤਾਂ ਬਹੁਤ ਵਧੀਆ ਸਗੋਂ ਪਤਾ ਕੀ ਆ ਕੇ ਨਾ ਥਕਾਵਟ ਵੈਸੇ ਹੋ ਜਾਂਦੀ ਹੈ ਕੁਛ ਕੰਮ ਕਰਨ ਦਾ ਮਨ ਹੀ ਨਹੀਂ ਕਰਦਾ ਕਿੰਦਾ ਉਪਰੋਂ ਕੱਪੜਿਆਂ ਦਾ ਵੀ ਢੇਰ ਹੁੰਦਾ ਤੇ ਧੋਣ ਵਾਲੇ ਕੱਪੜਿਆਂ ਦਾ ਵੀ ਅੱਛਾ
ਕਟਰ ਦਾ ਮਨ ਨੀ ਹੈਗਾ ਕੱਟਰ ਨਾਲ ਮੈਂ ਕਿਹਾ ਮੰਮੀ ਓਲ ਹੀ ਬੜਾ ਹੋ ਜਾਂਦਾ ਹੈਗਾ ਤੇ ਬਈ ਇਨਾ ਪਹਿਲੇ ਬਹੁਤ ਮਨ, ਮਤਲਬ ਇਹਨੂੰ ਖਾਣ ਦਾ ਮੇਰਾ ਕਰਦਾ ਸੀ ਬਹੁਤ ਖੁਸ਼ ਹੋ ਕੇ ਖਾਂਦੀ ਸੀ ਮੈਂ ਤੇ ਬੱਸ ਪਰ ਹੁਣ ਨਾ ਪਤਾ ਨੀ ਕਿਉਂ ਬਹੁਤ ਹੈਵੀ ਲੱਗਦਾ ਮੈਨੂੰ ਇਹ ਖਾਂਦਿਆਂ ਆ ਯ ਤੇ ਏਹਦੇ ਨਾਲ ਲੱਸੀ ਵਗੈਰਾ ਹੋਵੇ ਦਹੀਂ ਹੋਵੇ ਤਾਂ ਸਵਾਦ ਲੱਗਦਾ ਦੁੱ ਪਹਿਰ ਟਾਈਮਿਆਦਾ ਸੁਵਾਦ ਲੱਗਦਾ ਰਾਤ ਟਾਈਮ ਨੀ ਸੁਵਾਦ ਲੱਗਦਾ ਇਹਨਾ
ਹਾਂਜੀ ਪਤਾ ਕੀ ਇਹੋ ਜਿਹੀ ਸਬਜ਼ੀ ਹੁੰਦੀ ਨਾ ਜਿਹੜੀ ਓਇਲੀ ਵਾਲੀ ਸਬਜ਼ੀ ਹੁੰਦੀ ਨਾ ਇੱਕੋ ਹੀ ਟਾਈਮ ਸਵਾਦ ਲੱਗਦੀ ਹੈਗੀ ਇਹਨੂੰ ਜਾਂ ਫੇਰ ਤੁਸੀਂ ਨਸ਼ਤੇ ਵਿੱਚ ਖਾ ਲਓ ਹੁਣ ਤੇ ਨਾਸ਼ਤੇ ਇਹਦੇ ਫੇਰ ਦੁਬਾਰਾ ਫੇਰ, ਦੁਪਹਿਰੇ ਖਾਆ ਲੈਦੇ ਨਾ ਫਿਰ ਰਾਤੀ ਦਿਨ ਤੇ ਨਹੀ ਮਨ ਕਰਦਾ ਖਾਨ ਤੇ ਨਾ ਕਿਉਕਿ ਪੂਰਾ ਓਇਲ ਭਰਿਆ ਹੁੰਦਾ ਓਇਲ ਵਿਚ ਔਹ ਫਿਰਾਈ ਹੁੰਦਾ ਹੈਗਾ ਅੱਛਾ ਜੇ ਬਿਨਾਂ ਓਇਲ ਤੋਂ ਬ ਉਹ ਟੇਸਟ ਨੀ ਬੰਦਾ ਜਿਵੇਂ ਸਿੰਪਲ ਜਿਵੇਂ ਆਲੂ ਗੋਭੀ ਸਬਜ਼ੀ ਬਣਾਂਦੇ ਹਾਂ ਸਿੰਪਲ, ਔਰ ਦਸ ਸਵਾਦ ਨੀ ਰਹਿੰਦਾ ਜੋ ਕਟਲ ਤਲ ਕੇ ਬਣਦਾ ਹੈਗਾ ਵਿੱਚ ਦਹੀਂ ਪਾਓ ਹਾਂਜੀ ਹਾਂਜੀ ਵਿੱਚ ਦਹੀਂ ਪਾਓ ਬੜਾ ਸੁਆਦ ਬੰਦਾ ਹੈਗਾ ਇਹ
ਹਮ ਮੈਂ ਤੇ ਆਪ ਇਵੇਂ ਬਣਾਉਨੀ ਹੈਗੀ ਆ ਮੈਂ ਇੱਕ ਵਾਰ ਟਰਾਈ ਕੀਤਾ ਹੈਗਾ ਸੀ ਮੈਂ ਤੇ ਪਤਾ ਹੀ ਕੀ ਹੈਗਾ ਹੁਣ ਮੇਰੀ ਕੰਮ ਵਾਲੀ ਆਉਂਦੀ ਹੈਗੀ ਹੈ ਤੇ ਇੱਕ ਵਾਰ ਮੈਂ ਉਹਦੇ ਸਾਹਮਣੇ ਨਾ ਏਹਵੇਂ ਮੈਂ ਕਟਰ ਫਰਾਈ ਕਰਦੀ ਪਈ ਸੀ ਤੇ ਫੇਰ ਉਹ ਮੈਨੂੰ ਕਹਿਣ ਲੱਗ ਗਈ ਵੀ ਭਾਬੀ ਤੁਸੀਂ ਇੰਨਾ ਵੀ ਤੇਲ ਕਿਉਂ ਲੈ ਕੇ ਇਹਨੂੰ ਫਰਾਈ ਕਰਦੇ ਹੈਗੇ ਹੋ ਤੇ ਉਹਨੇ ਫੇਰ ਮੈਨੂੰ ਕਿਹਾ ਤੁਸੀਂ ਥੋੜਾ ਜਿਹਾ ਤੇਲ ਲਿਆ ਕਰੋ ਕਹਿੰਦੀ ਆ ਜਿਹ ਨੂੰ ਜਿਵੇਂ ਕਹਿੰਦੀ ਜਿਵੇਂ ਆਪਾਂ ਤੜਕੇ ਚ' ਤੇਲ ਲੈਂਦੇ ਹੈਗੇ ਆ ਕਹਿੰਦੀ ਤੜਕੇਆ ਤੋਂ ਵਦ ਤੇਲ ਲੈਲੋ ਤੇ ਜਿਹਦੇ ਚ' ਇਹ ਨਾ ਪੁੁਨਿਆ ਜਿਵੇ ਕਹਿੰਦੇ ਇਹ ਨੂੰ ਡੁਬੋਵੋ ਨਾ ਤੇ ਹੁਣ ਜਿਵੇਂ ਆਪਾਂ ਫਰਾਈ ਕਰਨੇ ਆ ਤੇ ਫਿਰ ਮੈਂ ਉਵੇਂ ਹੀ ਕਰਨੀ ਆ
ਅੱਜ ਕੱਲ ਜਿਵੇਂ ਅਸੀਂ ਮਨਾਦੇ ਆਂ ਜਿਵੇਂ ਅਸੀਂ ਅਰਬੀ ਬਣਾਨੇ ਉਹਨਾ ਹੀ ਤੇਲ ਲਾਨੇ ਆ ਪਹਿਲਾਂ ਫਰਾਈ ਕਰਕੇ ਬਣਾਨੇ ਹਾਂ ਨਾ ਅਰੀ ਉਹ ਨੂੰ ਵੀ ਅੱਛਾ ਮਤਲਬ ਕਿ ਜਿਵੇਂ ਡੀ ਫਰਾਈ ਕਰ ਉਸ ਤਰਾ ਨੀ ਓਈਲ ਲਾਨਾ,
ਹਾਂ ਡੀਪ ਫਰਾਈ ਦੇ ਵਿੱਚ ਓਇਲ ਨਹੀ ਰਹਿਣਾ ਹੈਗਾ ਮਤਲਬ ਉਹਨੂ ਘੱਟ ਲੈਣਾ ਵੀ ਉਹਨੂੰ ਸ਼ੈਲੋ ਫਰਾਈ ਕਰਦੇ ਰਹੋ ਕਰਦੇ ਰਹੋ ਕਰਦੇ ਰਹੋ ਕਰਦੇ ਤੇਲ ਵਿੱਚ ਸੈਲੋ ਫਰਾਈ ਤੁਸੀਂ ਇਹ ਸੇਵ ਕਰ ਲਓ ਤੇਲ ਪਈ ਉਸ ਤੋਂ ਵੀ ਮਤਲਬ ਉਹ ਮੈਂ ਹੁਣ ਤੁਹਾਨੂੰ ਕਿਹ ਤੜਕਾ ਤੇਲ ਥੋੜਾ ਬਹੁਤ ਲੈਣਾ ਔ ਤੁਸੀਂ ਇਹ ਕਹਿ ਲਓ ਥੋੜੀ ਕੁਆਂਟਿਟੀ ਉਹਦੀ ਵੱਧ ਲੈਣੀ ਹੈਗੀ ਆ ਤੜਕੇ ਉਹ ਤੋਂ ਵੱਧ ਡਬਲ ਕੁਆਂਟਿਟੀ ਹੂੰ ਤੇ ਬਸ ਓਨੂੰ ਕਹਿੰਦੇ ਨੇ ਰੋਸਟ ਕਰਦੇ ਜਾਓ ਸੇਮ ਕਹਿੰਦੀ ਹੈ ਜਦੋਂ ਤੁਸੀਂ ਕਰੇਲੇ ਬਣਾਓਗੇ ਕਹਿੰਦੇ ਕਰੇਲੀਆਂ ਦੇ ਵਿੱਚ ਵੀ ਕਰੋ ਇਵੇਂ ਨੀਤ ਕਰੇਲੇ ਵੀ ਮੈਂ ਨਾ ਡੀਪ ਫਰਾਈ ਕਰੋ ਹੈਗੀ ਸੀ ਅਗਰ ਮੈਂ ਤੇ ਕੱਟ ਅਗਰ ਮੈਂ ਕਟਿੰਗ ਵਾਲੇ ਲੇ ਕਰੇਲੇ ਬਣਾਨੀ ਆ ਤੇ
ਹਾਂਜੀ ਉਹ ਤੇ ਵੈਸੇ ਹੀ ਬਣਦੇ ਅੱਛਾ ਨੀ ਕਟ ਵਾਲੀ ਨੀ ਉਹ ਜੇ ਭਰ ਕੇ ਬਣਾਦੇ ਉਹਦੇ ਚ' ਪੂਰਾ ਤੇਲ ਲੈਣਾ
ਹਾਂ ਨਹੀ-ਨਹੀ-ਨਹੀ ਉਹਨੂੰ ਵੀ ਉਹ ਕਹਿੰਦੇ ਡੀਪ ਫਰਾਈ ਨਹੀ ਕਰ ਕਹਿੰਦੀ ਤੁਸੀਂ ਥੋੜਾ ਜਹਾ ਤੇਲ ਹੀ ਪਾਓ ਆਪਣੇ ਦੋ ਤਿੰਨ ਕਹਿੰਦੀ ਕਰੇਲੇ ਪਾਓ ਕਹਿੰਦੀ ਹੈ, ਜਿਵੇਂ ਅੱਧਾ ਤੇਲ ਦੇ ਵਿੱਚ ਡੁੱਬਿਆ ਹੋਵੇ ਅੱਧਾ ਕਹਿੰਦੀ ਬਾਹਰ ਹੋਵੇ ਕਹਿੰਦੀ ਇਸ ਤਰ੍ਹਾਂ ਕਰਿਆ ਕਰੋ ਕਹਿੰਦੀ ਇਹ ਦੇ ਨਾਲ ਕਹਿੰਦੀ ਚੀਜ਼ ਨਾ ਜ਼ਿਆਦਾ ਤੇਲ ਨਹੀ ਪੈਂਦੀ ਦੇਖੋ ਕਈ ਵਾਰ ਕਈਆਂ ਤੋਂ ਕਈ ਚੀਜ਼ਾਂ ਸਿੱਖਣ ਨੂੰ ਮਿਲਦੀ ਜਾਂਦੀਆਂ ਨੇ ਮੈਂ, ਮੈਂ ਪੁੱਛਿਆ ਨਹੀ ਕਰਨੀ ਹੈਗੀਆਂ ਤੇ ਉਹ ਵੀ ਨਾ ਫੇਰ ਜ਼ਿਆਦਾ ਓਇਲੀ ਨੀ ਹੁੰਦਾ ਸੇਮ ਅਗਰ ਅਸੀਂ ਕਟਿੰਗ ਵਾਲਾ ਬਣਾਨੇ ਹਾਂ ਕਰੇਲਾ ਤੇ ਕਹਿੰਦੀ ਉਹਨੂੰ ਵੀ ਡੀਪ ਫਰਾਈ ਨਾ ਕਰੋ ਉਹਨੂੰ ਵੀ ਤੁਸੀਂ ਸ਼ੈਲੋ ਫਰਾਈ ਕਰੋ ਪਰ ਤੁਹਾਨੂੰ ਕਹਿੰਦੇ ਖੜਨਾ ਪਏਗਾ ਉੱਥੇ ਤੁਸੀਂ ਇਹਨੂੰ ਰੱਖ ਕੇ ਜਾ ਨਹੀਂ ਸਕਦੇ ਤੁਸੀਂ ਇਹਨੂੰ ਮਾਰਦੇ ਰਹੋ ਮਾਰਦੇ ਰਹੋ ਪੂਣੀ ਤੇ ਉਵੇਂ ਬਣਾਉਾਨਦੀ ਹ ਹੁਣ ਮੈਂ ਇਨੇੱ ਨਾ ਹੈਵੀ ਨੀ ਕਰਦਾ ਕਰੇਲੇ ਵੀ
ਅੱਛਾ ਹਾਂਏ ਤੇ ਤੁਸੀਂ ਬਹੁਤ ਵਧੀਆ ਗੱਲ ਦੱਸ ਸੀ ਹੈ ਨਾ ਬਈ ਜੇ ਮੈਨੂੰ ਵੀ ਨਾ ਡਾਕਟਰ ਨੇ ਮਨਾ ਕੀਤਾ ਹੈਗਾ ਹੈ ਜਿਵੇਂ ਡੀਪ ਫਰਾਈ ਚੀਜ਼ਾਂ ਨੀ ਤੁਸੀਂ ਖਾਣੀੀਆਂ ਇਹ ਤੇ ਬੜੀ ਵਧੀਆ ਗੱਲ ਦੱਸੀ ਹੈਗੀ ਤੁਸੀਂ ਨਾ ਬੲਈ ਘੱਟ ਤੇਲ ਵਿੱਚ ਬਣਾਓ ਮੈਂ ਸਗੋ ਸੋਚਦੀ ਕਿ ਵੀ ਘਟ ਤੇਲ ਦੇ ਵਿਚ ਚਲੋ ਬਨ ਜਾਂਦੀ ਵੈਸੇ ਏ ਜਿਹੜੀਯਾਂ ਤ ਕਰੇਲੇ
ਹਮ ਅੱਛਾ ਜਿਆਦਾਤਰ ਗਰਮੀ ਦੀ ਸਬਜ਼ੀਆਂ ਨੀ ਬਣਦੀਆਂ ਸਰਦੀਆਂ ਤੇ ਬਣ ਜਾਂਦੀਆਂ ਸਰਦੀਆਂ ਦੇ ਵਿੱਚ ਦੇਖੋ ਸਾਡੇ ਕੋਲ ਆਲੂ ਮੇਥੀ ਆਉਂਦੀ ਹੈਗੀ ਹੈ ਨਾ ਆਪਾਂ ਥੋੜਾ ਜਿਹਾ ਮੈਂ ਤਾਂ ਦੇਖੋ ਆਲੂ ਮੇਥੀ ਬਣਾਵਾਂਗੀ ਨਾ ਉਹਦੇ ਚ ਥੋੜਾ ਜਿਹਾ ਤੇਲ ਪਾਨੀ ਆ ਬਸ ਉਹਦੇ ਚ ਬਸ ਮੈਂ ਪਾਂਨੀ ਹਾਂ ਨਮਕ ਤੇ ਲਾਲ ਮਰਚ ਤੇਲ ਦੇ ਵਿੱਚ ਤੇ ਬਸ ਉਹਦੇ ਵਿੱਚ ਆਲੂ ਤੇ ਮੇਥੀ ਪਾ ਦਾਂਗੀ ਕਵਰ ਕਰਕੇ ਰੱਖ ਦਾਂਗੀ ਤੇ ਜਦੋਂ ਲੱਗਦਾ ਮੈਨੂੰ ਆਲੂ ਗਲ ਗਏ ਨੇ ਤੇ ਬਸ ਮੈਨੂੰ ਤੁਸੀਂ ਕਹਿਲਓ ਉਹਨੂੰ ਕਰਦੀ ਰਹਾਂਗੀ ਅਹ ਦੇ ਤੇ ਨਾ ਕੜਾਹੀ ਦੇ ਉੱਤੇ ਹਾਂ ਤੁਸੀਂ ਕਹਿ ਲਓ ਪੋਣੀ ਮਾਰਦੀ ਤੇ ਰਾੜ ਦੀ ਰਾਂਗ ਉਹਨੂੰ ਚੰਗੀ ਤਰ੍ਹਾਂ ਸਬਜ਼ੀ ਸਬਜ਼ੀ ਨੂੰ ਤੇ ਕਾਫ਼ੀ ਸਵਾਦ ਬਣਦੇ ਹੁਣ ਕਈਏ ਦੇ ਵਿੱਚ ਆਲੂ ਮੇਥੀ ਬਣਾਉਂਦੇ ਆ ਆਲੂ ਉਹ ਪਾਉਂਦੇ ਨੇ ਪਿਆਜ ਪਾਉਂਦੇ ਨੇ ਟਮਾਟਰ ਪਾਉਂਦੇ ਨੇ ਕੋਈ ਅਦਰਕ ਪਾਉਂ ਹੈਗਾ ਹੈ ਤੇ ਮੈਂ ਤੇ ਕੁਛ ਵੀ ਨੀ ਮੰਣਦੀ ਤੁਸੀਂ ਕਹਿ ਲਓ ਬਸ ਮੈਂ ਨਮਕ ਤੇ ਲਾਲ ਮਿਰਚ ਪਾਉਂਦੀ ਆ ਬਸ
ਅੱਛਾ ਆਪਣਾ ਆਪਣਾ ਤਰੀਕਾ ਹੁੰਦਾ ਨਾ ਬਣਾਉਣ ਦਾ ਆਲੂ ਮੇਥੀ ਜਿਵੇਂ ਉਸਨੇ ਓਇਲ ਲੈ ਕੇ ਵਿੱਚ ਥੋੜਾ ਜਿਹਾ ਜੀਰਾ ਪਾ ਕੇ ਜੀਰਾ ਤੇ ਨੀ ਪੈਂਦਾ ਮੇਰਾ ਸੋਰੀ ਅਹ ਸੁੱਕਾ ਧਨੀਆ ਪੈਂਦਾ ਹੈ ਇਹਦੇ ਵਿੱਚ ਨਾ ਸੁੱਕੇ ਧਨੀਆ ਨੂੰ ਦਰ ਦਰ ਪੀਸ ਲਓ ਉਹਦਾ ਤੜਕਾ ਲੱਗਦਾ ਹੈਗਾ ਵੀ ਤੇ ਉਹ ਪਾ ਕੇ ਫਿਰ ਨਾਲੇ ਪਿਆਜ ਪਾ ਦਿੱਤਾ। ਆਲੂ ਆਲੂ ਪਾ ਕੇ ਥੋੜਾ ਜਿਹਾ ਮਤਲਬ ਹਾਫ ਮਤਲਬ ਕੀ ਹੋ ਜਾ ਫਿਟੀ ਪਰਸੈਂਟ ਤ ਗ ਫੇਰ ਉਸ ਤੋਂ ਬਾਅਦ ਫੇਰ ਮ ਮੇਥੀ ਨੂੰ ਤੋ ਤਾ ਕੇ ਉਹ ਵਿੱਚ ਪਾ ਕੇ ਮੇਥੀ ਨੂੰ ਨਾ ਪਹਿਲਾਂ ਤੋ ਕੇ ਉਹ ਇਹਨੂੰ ਛਲਣੀ ਵੀ ਚਰਾਵੇ ਕਿਉਂਕਿ ਉਹ ਬੜਾ ਪਾਣੀ ਚੜ੍ਹਦੀ ਹੈਗੀ ਹੈ ਅ ਹਾਂ ਫਿਰ ਉਸ ਉਸ ਤਰ੍ਹਾਂ ਵੀ ਬਸ ਫਰਾਈ ਕਰ ਕਰਕੇ ਬਣਾਉਈ ਜੋ ਫਿਰ ਰੱਖਦੀਦੇ ਆ ਤੇ ਸਗੋਂ ਮੇਰੇ ਬੱਚੇ
ਕਰਨ ਦੀ ਲੋੜ ਨਹੀਂ ਪਤਾ ਕਿਵੇਂ ਕਰਿਆ ਕਰੋਂ ਇਵੇਂ ਜਿਵੇਂ ਤੁਸੀਂ ਕਹਿੰਦੇ ਨਾ ਟੋਕਰੀ ਸਾਈਡ ਦੇ ਕਰਕੇ ਰੱਖਦੇ ਆ ਪਰ ਉਹ ਵੀ ਰੱਖਣ ਦੀ ਲੋੜ ਨਹੀਂ ਹੈ। ਪਤਾ ਕੀ ਕਰਿਆ ਕਰੋਂ ਮੇਰੇ ਤਰੀਕੇ ਨਾਲ ਤੁਸੀਂ ਇੱਕ ਵਾਰ ਆਲੂ ਮੇਥੀ ਬਣਾ ਕੇ ਦੇਖਣਾ ਤੇਲ ਪਾ ਕੇ ਨਮਕ ਲਾਲ ਮਿਰਚ ਪਾ ਕੇ ਬਸ ਉੱਤੋਂ ਆਲੂ ਪਾ ਦੇਣਾ ਆਲੂ ਨੂੰ ਤੁਸੀਂ ਮਤਲਬ ਰਲਾ ਬ ਲ ਲੈਣਾ ਠੀਕ ਹੈ ਰ ਜਿਵੇਂ ਅਚਮ ਗਏ ਉਹਦੇ ਵਿੱਚ ਕੱਚੇ ਹੀ ਹੱਲੇ ਹੈਗੇ ਨੇ ਤੇ ਨਾਲ ਦੇ ਨਾਲ ਤੁਸੀਂ ਆਪਣੀ ਮਿਹ ਮੇਥੀ ਉਤੋ ਪਾ ਦੇਣਾ ਨਾ ਮੇਥੀ ਪਾ ਕੇ ਠੀਕ ਏ। ਆਪਾਂ ਨਾ ਰਾਤ ਣੀ ਨੀ ਮੈਂ ਇਥੀ ਫੇਰ ਬਸ ਪ ਉੱਪ ਪਾ ਦੇਣੀ ਆਲੂਆਂ ਦੇ ਬ ਠੀਕ ਏ ਤੇ ਅ ਤੇ ਉਹਨੂੰ ਬੰਦ ਕਰ ਦੇਣਾ, ਢੱਕਣ ਲਾ ਦੇਣਾ ਤੇ ਸਿਮ ਸੇਕਾ ਕਰ ਦੇਣਾ। ਕੀ ਹੋਏਗਾ ਮੇਥੀ ਦਾ ਸਾਰਾ ਪਾਣੀ ਨਾ ਆਲੂਆਂ ਦੇ ਵਿੱਚ ਆਗੇ ਨਾ ਆਲੂ ਉਸ ਪਾਣੀ ਦੇ ਨਾਲ ਨਾ ਗਲਣੇ ਸ਼ੁਰੂ ਹੋ ਜਾਣਗੇ। ਤੁਸੀਂ ਹੈਗੇ ਹੋਰ ਬੜੀ ਜਲਦੀ ਗਲਣਗੇ।
ਅੱਛਾ ਜੀ, ਚਲੋ ਇਹ ਵੀ ਵਧੀਆ ਦੱਸਿਆ ਤਰੀਕਾ ਤੁਸੀਂ ਮਤਲਬ
ਪੰਦਰਾਂ ਮਿੰਨ ਬਾਅਦ ਤੁਸੀਂ ਉਹਨੂੰ ਖੋਲੋ ਦੇਖੋ ਆਲੂ ਇਹਂ ਗਲਿਆ ਹੋਏਗਾ ਇੱਕਦਮ। ਰੂ ਵਰਗਾ ਤੇ ਤੁਸੀਂ ਉਹਨੂੰ ਫੇਰ ਮੂੰ ਨੂੰ ਤੁਸੀਂ ਮਿਕਸ - ਕਰਨਾ ਪੂਰੀ ਚੰਗੀ ਤਰ੍ਹਾਂ ਸ਼ੁਰੂ ਕਰੋ।
ਅੱਛਾ, ਨਾਲੇ ਮੈਂ ਔਰ ਸਮ ਕੀ ਮੈਂ ਤੁਹਾਡੇ ਜਿਵੇਂ ਤੁਸੀਂ ਕਹਿ ਰਹੇ ਹੋ। ਉੱਪਰ ਮੇਥੀ ਪਾਾਹ ਦੇ ਨੇ ਹੋ ਰਲਾਣਾ ਨਹੀਂ ਹੈ।
ਹਾ, ਹਾ, ਹਾ, ਹਾ। ਦੇਖੋ। ਤੈਨੂੰ ਤੇ ਦੇਖੋ ਪਾਪ ਨਹੀਂ ਪਗਾਣਾ ਹੈਗਾ। ਤੇਲ ਨੇ ਨੀ ਪਕਾਣਾ ਹੈਗਾ। ਨਹੀਂ ਤੇ ਜਿਵੇੈਂ ਕਵਰ ਕਰਾਂਗੇ ਉਹ ਤੇ ਆਟੋਮੈਟਿਕਲੀ ਭਾਪ ਉਹਨੂੰ ਬਣਾ ਹੀ ਰਹੀ ਪੱਤੇ ਨੂੰ ਗਾਲ ਹੀ ਰਹੀ ਹੈਗੀ ਹੈ ਤੇ ਬਸ ਤੁਸੀਂ ਜਿਵੇਂ ਸਾਡੇ ਆਲੂ ਗਲਣੀ ਉਸ ਤੋਂ ਬਾਅਦ ਉਹਨੇ ਤੁਸੀਂ ਪੂਣੀ ਦੇ ਨਾਲ ਆਪਣਾ ਚੰਗੀ ਤਰ੍ਹਾਂ ਦਸ ਮਿੰਟ ਫਿਰ ਆਪਾਂ ਮਿਕਸ ਕਰਦੇ ਰਹਿੰਦੇ ਸਬਜ਼ੀ ਜਿਵੇਂ ਆਪਾਂ ਕਰਦੇ ਹੈਗੇ ਆ ਨਾ। ਟਾਈਮ ਦਿੰਨੇ ਭੁੰਨੇ ਆ ਉਹਨੂੰ। ਤੁਸੀਂ ਭੁੰਨੋ ਉਨੂੰ। ਤੇ ਉਹ ਇੰਨੀ ਸਵਾਦ ਬਣੇਗੀ ਤੁ ਕਹਿਲੋ ਕੁੱਛ ਪਾਣ ਦੀ ਲੋੜ ਨਹੀਂ ਉਹਦੇ ਚ ਸਵਾਦ ਹੁੰਦਾ ਆਲੂ ਮੇ
ਹੂੰ, ਅੱਛਾ ਕੋਈ ਨੀ ਮੈਂ ਇਸ ਤਰੀਕੇ ਕਿਹਨਾ ਬਣਾਵਾਂਗੇ ਸਰਦੀਆਂ ਆਲਨ। ਅਸਲ ਮੇਰੇ ਬੱਚੇ ਤੇ ਜਿਵੇਂ ਪਾਸਤਾ ਵਗੈਰਾ ਕਹਿੰਦੇ ਹੈਗੇ ਮੰਮੀ ਓਇਲ ਜਿਆਦਾ ਪਾਓ ਉਹਦੇ ਵਿੱਚ ਮਸਾਲੇ ਮਿਕਸ ਹੋ ਜਾਣਗੇ ਵੀ ਚੰਗੀ ਤਰ੍ਹਾਂ। ਉਹ ਮੈਨੂੰ ਜਿਵੇਂ ਹੁਣ ਮੈਨੂੰ ਹੁਣ ਪਸੰਦ ਵੀ ਨੀ ਹੈਗਾ ਕੁਛ ਵੈਸੇ ਮੈਨੂੰ ਮਨਾ ਹੋਵੇ। ਓਇਲ ਵਗੈਰਾ ਦਾ ਤੇ ਹੁਣ ਮੈਂ ਅੱਜ ਘੱਟ ਓਇਲ ਬਣਾਇਆ ਵ ਮਤਲਬ ਕਿ ਬੜੀ ਵਧੀਆ ਬਣਨੀਏ ਤੇ ਬੱਚੇ ਕਹਿੰਦੇ ਹੈਗੇ ਨਾ ਉਹ ਅਸੀਂ ਖਾਣੀ ਨੀ ਹੈ ਤੁਸੀਂ ਇਹਦੇ ਸੁੱਕੀ-ਸੁੱਕੀ ਬਣਾਈ ਹੈਗੀ ਹੈ ਬਲਬ ਦੋਨੋ ਪਾਸੇ ਕਿ ਬੱਚਿਆਂ ਦੀ ਗੱਲ ਸੁਣੀ ਕਿ
ਹਾਂ ਮੈਂ ਨਾ ਤੁਹਾਨੂੰ ਦੱਸਾਂਗੀ ਫੇਰ ਉਹਦੀ ਰੈਸਿਪੀ ਤੁਹਾਨੂੰ ਮੈ ਕਰੋਨੀ ਦੀ ਪਾਸ ਤਾਂ ਕਿਵੇਂ ਬਣਾਉਣਾ ਇਹੋ ਜਿਹੀ ਰੈਸਪੀ ਦੱਸਾਂਗੀ ਬਹੁਤ ਸਦ ਲੱਗੇਗੀ ਉਹ ਵੀ ਤੁਹਾਨੂੰ ਹਨ ਪਰ ਹੁਣ ਮੇਰੇ ਕੋਲ ਟਾਈਮ ਨੀ ਹੈਗਾ ਮੇਰੇ ਬੱਚੇ ਆ ਗਏ ਨੇ ਬਸ ਉਹਨਾਂ ਨੂੰ ਰੋਟੀ ਪਾਣੀ ਮੈਂ ਤੁਹਾਨੂੰ ਕਰਾਂਗੀ ਫੇਿਰ ਹੁਣ ਹੈਂ
ਹਾਂਜੀ-ਹਾਂਜੀ ਹਾਂਜੀ ਬੱਚੇ ਠੀਕ ਹੈਗੇ ਹੋਰ ਓਥੇ ਜਾ ਕੇ ਬੱਚਿਆਂ ਦਾ ਵੀ ਮਨ ਹੁੰਦਾ ਵੀ ਆਉਣਾ ਹਨਾ ਇੱਕ ਵਾਰੀ ਰੌਣਕ ਵਿੱਚ ਜਾਣ ਫਿਰ ਕ ਨਾ
ਹੋਰ ਹੀ ਤਰ੍ਹਾਂ ਦੇਖਹੇ ਨੇ ਮੇਰੀ ਜਿਹੜੀ ਛੋਟੀ ਬੇਟੀ ਹੈਗੀ ਏ ਉਹ ਤੇ ਤੁਸੀਂ ਕਹਿ ਲੋਓ ਘਰ ਜਦੋਂ ਪਾਪਾ ਇਹਦੇ ਲੈਣ ਆਏ ਨੇ ਇਹਦੇ ਇਹ ਆਪਣੇ ਮਾਮੂ ਦੇ ਨਾਲ ਗਈ-ਗਈ ਸੀ ਐਕਟਿਵਾ ਦੇਣ ਤੇ ਬਸ ਨੇ ਦੇਖ ਲਿਆ ਮੇਰੇ ਪਾਪਾ ਆਏ ਨੇ ਉਹ ਦੂਰੋਂ ਹੀ ਭੱਜ ਦੀ ਆਈ ਉਦੋਂ ਦੋਨੋ ਬਾਹਵਾਂ ਖੋਲਦੀ ਹੋਈ ਮੇਰੇ ਪਾਪਾ ਮੇਰੇ ਪਾਪਾ ਦੂਰੋਂ ਭੱਜ-ਭੱਜ ਕੇ ਆਪਣੇ ਪਾਪਾ ਨੂੰ ਗਲੇ ਮਿਲਲੀ ਹੈਗੀ ਤੇ ਘਰ ਆਉਂਦੇ ਤੱਕ ਹੁਣ ਤ ਦੇ ਲੂੜ ਨੀ ਖ਼ਤਮ ਹੁੰਦੇ ਵੀ ਆਪਣੇ ਪਾਪਾ ਦੇ ਨਾਲ ਪਾਪਾ ਤੁਸੀਂ ਮੈਨੂੰ ਲੈਣ ਕਿਉਂ ਨਹੀਂੀ ਆਏ ਪਾਪਾ ਤੁਸੀਂ ਮੈਂ ਲੈਣ ਨੀ ਆਏ ਇੰਨੇ ਦਿਨ ਹੋ ਗਏ ਸੀ
ਅੱਛਾ, ਬੇਟੀ ਤੇ ਤੁਹਾਡੀ ਛੋਟੀ ਈਆਂ ਹੈਗੀਆ, ਇੰਨੀਆਂ ਗੱਲਾਂ ਕਰ ਲੈਂਦੀ ਏ। ਬੇਟੀ ਤੁਹਾਡੇ ਵੀ ਮੈਨੂੰ ਲੱਗਦਾ, ਦੋ ਦੋ ਸਾਲ ਦੀ ਤੇ ਨੀ ਹੋਈ, ਅਜੇ ਹਨਾ।
ਨਹੀਂ ਨਹੀਂ, ਤਿੰਨ ਸਾਲ ਦੀ ਹੋਣ ਵਾਲੀ ਹੋ ਤੇ ਹੁਣ ਸਤਾਈ ਤਰੀਕ
ਅੱਛਾ ਅੱਛਾ, ਉਹ ਮੈਂ ਫੇਰ ਸ਼ਾਇਦ ਟਾਈਮ ਹੋ ਗਿਆ ਮੈਨੂੰ ਦੇਖਿਆ ਨਾ, ਅੱਛਾ ਜੀ। ਹੂੰ, ਹੂੰ, ਪਤਾ ਕੀ ਹੁੰਦਾ, ਵੈਸੇ ਕਹਿੰਦੇ ਹੈਗੇ ਨਾ ਲਗਾਵ ਹੁੰਦਾ ਹੈਗਾ ਹਨਾ। ਜਿਵੇ ਮਾਵਾਂ ਤਾਂ ਕਹਿੰਦੇ ਹੈਗੇ ਨੇ ਮੁੰਡਿਆਂ ਨਾਲ, ਹਾਂਜੀ ਠੀਕ ਹੈ, ਜੀ ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ।
ਜੈਛੀਨ ਕੀ ਹੋਇਆ ਏ।